ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਨੇ?
ਮੈਂ ਠੀਕ ਆ, ਵਧੀਆ।
ਹੋਰ ਕੀ ਕਰਦੇ ਪ ਅਸੀਂ।
ਬਸ ਕੁਛ ਨੀ, ਬੈਠੇ ਹੋਏ ਸੀ। ਹੋਰ, ਛੁੱਟੀਆਂ ਪਈਆਂ ਹੀ ਆ ਬੱਚਿਆਂ ਦੀਆਂ। ਤੇ ਕਹਿਦੇ ਪਾਰਕ ਚਲੋ ਮੰਮਾ ਪਾਰਕ ਚਲੋ। ਤੇ ਮੈਂ ਮੈ ਕਿਹਾ, ਚਲੋ ਥੋੜਾ ਦਿਨ ਟਾਲੇ। ਫੇਰ ਜਾਂਦੇ ਹਾਂ।
ਆਹੋ। ਵੈਸੇ ਵੀ ਛੇ ਸੱਤ ਵਜੇ ਤੱਕ ਹੀ ਅੱਜ ਕੱਲ ਧੁੱਪ ਹੀ ਰਹਿੰਦੀ ਹੈ। ਥੋੜੀ ਛਾਂਤ ਤਾਂ ਹੀ ਸੂਰਜ ਤਾਂ ਮਤਲਬ ਸੱਤ ਵਜੇ ਤੱਕ ਹੀ ਜਾਂਦਾ ਹੈ ਨਹੀਂ। ਹ ਗਰਮੀ ਹੋ ਗਈ ਹੈ ਜ਼ਿਆਦਾ ਇਸ ਕਾਰਨ।
ਹਾਂ, ਤੇਈ। ਅਹ ਟਲ ਵੀ ਜਾਵੇ ਤੇ ਉਸ ਤੋਂ ਬਾਅਦ ਵੀ ਤਾਂ ਪਛਤੇ ਹੰਦੀ ਰ ਹੁੰਦੀ ਹੇ।
ਆਹੋ ਸਹੀ ਗੱਲ ਵੇ। ਗਰਮਾ ਹਟ ਤੋਂ ਰਹਿੰਦੀ ਹੈ ਬਿਲਕੁਲ।
ਹੋਰ ਵੀ। ਬਸ ਦੌੜਦੀ ਰਹੇਗੀ, ਪਕਦੀ ਰਹੇਗੀ। ਮੈਂ ਕਿਹਾ ਤੇਰਾ ਸਰੀਰ ਅੱਗੇ ਹੀ ਨਹੀਂ ਬਣਦਾ ਪਿਆ। ਤੇ ਹੋਰ ਕਮਜ਼ੋਰ ਜਿਹੀ ਹੈਗੀ। ਪਤਾ ਨੀ ਖਾਂਦੀ- ਪੀਂਦੀ ਵੀ ਹੈਗੀ। ਇਹ ਤੇ ਲੱਗਦਾ ਹੀ ਨੀ ਇਹਨੂੰ।
ਅੱਛਾ। ਬੱਚਿਆਂ ਚ' ਹੁੰਦਾ। ਕਈ ਵਾਰੀ ਨਾ ਬੱਚੇ ਕਿਉਂਕਿ ਹਲੇੇ ਗਰੋਥ ਕਰ ਰਹੇ ਨੇ ਨਾ ਇਹਨਾਂ ਦੀ ਗਰੋਥ ਹਜੇ ਵੱਧ ਰਹੀ ਹੈ। ਇਸ ਸਨ ਬੱਚਿਆਂ ਬ ਣਾ ਦੇਖੋ, ਜੇ ਤੁਸੀਂ ਇਹਨਾਂ ਦੀ ਬਚਪਨ ਵਿੱਚ ਇਹਨਾਂ ਦੀ ਡਾਇਟ ਅੱਛੀ ਰੱਖੋਗੇ ਬੱਚਿਆਂ ਦੀ। ਤੇ ਆਪ ਹੀ ਥੋੜ੍ਹਾ ਬਹੁਤ ਨਾ ਵੇਟ ਬੈਲੈਂਸ ਹੁੰਦਾ ਰਹੇਗਾ। ਵੇਟ ਨਾ ਜ਼ਿਆਦਾ ਵਧੇਗਾ ਜ਼ਿਆਦਾ ਗੇਨ ਹੋਏਗਾ ਨੋਰਮਲ। ਜੋ ਮੇ ਵੇਟ ਗੇਨ ਹੋਣਾ ਚਾਹੀਦਾ ਨੋਰਮਲ। ਜਿੰਨਾ ਚਾਹੀਦਾ ਓਨਾ ਹੀ ਹੋਏਗਾ। ਹੂ
ਤੇ ਤੁਸੀਂ ਅਹ ਮਿਨਤੇ ਨੂੰ ਸਮਝ ਨਹੀਂ ਆਉਂਦਾ ਵੀ ਕਿ ਚੀ ਹ ਵੀ ਇਹਦਾ ਸਰੀਰ ਵੱਧੇ ਫੁੱਲੇ ਵੀ। ਉਈ ਬੱਚੇ ਹੁੰਦੇ ਨੇ ਨਾ। ਬਈ ਹਾਂ ਬਈ ਫੁਲਮੇ- ਫੁਲਮੇ ਜੇ ਹੁੰਦੇ ਨੇ। ਤੇ ਸੋਹਣੇ ਵੀ ਲੱਗਦੇ ਨੇ। ਵੀ ਕੋਈ ਐਸੀ ਤੁਸੀਂ ਕੋਈ ਡਾਇਟ ਮੈਨੂੰ ਦੱਸੋ? ਤੇ ਤੁਹਾਨੂੰ ਪਤਾ ਹੈ। ਹਾਂ। ਜਿਹੜੇ ਅਸੀਂ ਵੀ ਖਾ ਸਕ ਕੀ ਵੱਡਿਆਂ ਵਾਸਤੇ ਵੀ ਵੀ। ਹਾਂ।
ਵੱਡੀਆਂ- ਛੋਟੇ ਦੋਨਾਂ ਵਾਸਤੇ ਤੁਹਾਨੂੰ ਦੱਸਾਂਗੀ। ਜੇ ਮੰਨ ਲਓ ਬਨਾਨਾ ਸ਼ੇਕ ਅੱਜ ਕੱਲ ਬੱਚੇ ਸ਼ੌਂਕ ਨਾਲ ਹੀ ਪੀਂਦੇ ਸ਼ੇਕ ਤਾਂ ਨਹੀਂ। ਤੇ ਤੁਸੀਂ ਉਹਦੇ ਚ' ਡਰਾਈ ਫਰੂਟ ਵਗ਼ੈਰਾ ਚੋਕਲੇਟਸ ਵਗੈਰਾ ਹਨਾ ਪਾ ਕੇ ਟੂਟੀ- ਫੂਟੀ ਪਾ ਕੇ ਉੱਤੋਂ ਦੇ ਅਤੇ ਬੱਚੇ ਵੀ ਸ਼ੌਂਕ ਨਾਲ ਸੀ ਮਤਲਬ ਗਰਮੀ ਵੀ ਹੈਗੀ ਹੈ। ਸ਼ੇਕ ਵਗੈਰਾ ਤੁਸੀਂ ਬਣਾ ਕੇ ਦਓਗੇ ਬੱਚਿਆਂ ਨੂੰ ਸ਼ੌਕ ਨਾਲ ਪੀਣਗੇ ਬਨਾਨਾ ਸ਼ੇਕ। ਕਿ ਹੁੰਦੇ ਬਹੁਤ ਹੀ ਦੇਖੋ ਕੀ ਕਰੋ ਤੇ ਸਵੇਰੇ ਲੈ ਲਓ। ਜਾਂ ਤੇ ਸ਼ਾਮੀ ਲੈ ਲਓ। ਡਲੀ ਚ' ਇੱਕ ਵਾਰੀ ਤੁਸੀਂ ਲੈ ਲਓ। ਜਿਹੜਾ ਦੁੱਧ ਹੁੰਦਾ ਨਾ ਉਹ ਫੁੱਲ ਕ੍ਰੀਮ ਵਾਲਾ ਦੁੱਧ ਤੁਸੀਂ ਲੈਣਾ ਹੈ। ਫੁੱਲ ਕ੍ਰੀਮ ਵਾਲਾ। ਫਿਰ ਤੁਸੀਂ ਦੋ ਕੇਲੇ ਪਾ ਲਓ। ਦੋ ਗਲਾਸ ਬਣ ਜਾਣਗੇ ਆਰਾਮ ਨਾਲ ਤੁਸੀਂ। ਪੀ ਸਕਦੇ ਹੋ ਜਿੰਨੇ ਵੱਡੇ ਘਰ ਚ' ਜਿੰਨੀ ਲੋੜ ਹੈਗੀ ਉਹ ਪੀ ਸਕਦਾ। ਨਹੀਂ ਤਾਂ ਵੈਸੇ ਵੀ ਆਪਾਂ ਸ਼ੇਕ ਦੇ ਖਾ ਮਤਲਬ ਵੈਸੇ ਪੀ ਸਕਦੇ ਹਾਂ।
ਹੂ- ਹੂ।
ਫੁੱਲ ਕਰੀਮ ਦੁੱਧ ਲੈਣਾ। ਦੋ ਕੇਲੇ ਲੈ ਲੈਣੇ ਨੇ। ਬਦਾਮ ਲੈਲੋ, ਸ਼ਹਿਦ ਲੈਲੋ ਜਾਂ ਜੇ ਤੁਹਾਡੇ ਕੋਲ ਉਹਦੇ ਚ ਮਤਲਬ ਪੀਨਟ ਬਟਰ ਹੈਗਾ ਉਹ ਪਾ ਸਕਦੇ ਹੋ ਡੇਟ, ਚੀਨੀ ਨ ਪਾਣੀ। ਉਹਦੀ ਜਗ੍ਹਾ ਤੁਸੀਂ ਡੇਟਸ ਪਾ ਸਕਦੇ ਹੋ ਖਜੂਰ। ਪਾ ਸਕਦੇ ਹੋ, ਤੇ ਆਦੇ ਨਾਲ ਕੀ ਹੋਏਗਾ ਟੇਸਟ ਵੀ ਇਨਹੈਂਸ ਹੋਗਾ ਥੋੜ੍ਹੀ ਹੈਲਦੀ ਡਾਇਟ ਵੀ ਹੋ ਜੇਗੀ ਕਿਉਂਕਿ ਬਣਾਉਣਾ ਤਾਂ ਵੈਸੇ ਥੋੜ੍ਹਾ ਨਾ ਵੇਟ ਗੇਨ ਕਰਨ ਨੂੰ ਕਾਫੀ ਅੱਛਾ ਹੈ।
ਹਾਂ।
ਹੂ। ਤੇ ਜਿਵੇਂ ਹੁਣ ਹੋ ਗਏ ਫਲ, ਫਰੂਟ ਹੋ ਗਏ ਹਨਾ। ਐ ਫਲ ਵਗੈਰਾ ਖਾਣ ਨੂੰ ਦਿਓ। ਤੁਸੀਂ ਇਹਨੂੰ ਕੇਲੇ ਜਿਵੇਂ ਬਨਾਨਾ ਅਗਰ ਬਨਾਨਾ ਸ਼ੇਕ ਨੀ। ਪਿੰਨੀ ਬਨਾਨਾ ਐਵੇਂ ਤੁਸੀਂ ਹਰ ਰੋਜ਼ ਇੱਕ ਦੇ ਦੋ ਇਹਨੂੰ ਖਾਣ ਨੂੰ ਪਨੀਰ ਖਵਾਓ ਜੇ, ਜੇ ਦਹੀਂ ਹੁੰਦੀ ਨਾ ਗਾੜੀ ਦਹੀਂ ਹੁੰਦੀ ਹੈ ਦਹੀਂ ਦਾ ਸੇਵਨ ਤੁਸੀਂ ਕੋ ਦਹੀਂ ਖਵਾਓ, ਇਹਨੂੰ।
ਅੱਛਾ-ਅੱਛਾ, ਜੇ ਉਹ ਸਬਜ਼ੀਆਂ ਤੇ ਖਾਂਦੀ ਨੀ ਸਬਜ ਜੀਆਂ, ਜਿਵੇਂ ਕਿਸੇ ਅਸੀਂ ਬਣਾਦੇ ਹਾਂ ਨਾ, ਕੋਈ ਜਿਵੇਂ ਦਲੀਆ ਬਣਾਇਆ ਹੈ। ਤੇ ਉਹਦੇ ਵਿੱਚ ਅਸੀਂ ਪਾ ਦੀਏ ਸਬਜ਼ੀਆਂ, ਸਬਜ਼ੀਆਂ ਵਿੱਚੋਂ ਅਲਗ ਕਰ ਦੇਗੀ ਪਿਆਜ ਵੀ ਕਏਗੀ ਏ ਅਲਗ ਕਰ ਦੋ ਏ ਕੀ ਹੈ, ਕੀ ਹੈ ਬਈ, ਸਬਜ਼ੀਆਂ ਤੇ ਖਣੀਆਂ ਹੀ ਨਹੀ।
ਹਾਂ, ਬਸ ਇਂ ਨਾ ਤੁਸੀਂ ਕੀ ਕਰਿਆ ਕਰੋ, ਜਦ ਸਬਜ਼ੀਆਂ ਨਹੀਂ ਖਾਂਦੀਆਂ ਤੁਸੀਂ ਸਾਂਬਰ ਬਣਾ ਕੇ ਦੇਖੋ ਇੱਕ ਵਾਰੀ ਕਿ ਉਹਦੇ ਚ ਕੀ ਹੁੰਦਾ ਸਾਰੀ ਸਬਜ਼ੀਆਂ ਪੈਦੀਆਂ ਨੇ ਤੇ ਓ ਦਾਲ ਹੁੰਦੀ ਹੈ ਤੇ ਜਿਹੜੀ ਸਬਜ਼ੀਆਂ ਹੁੰਦੇ ਨੇ ਪਤਾ ਨੀ ਲੱਗਦਾ ਕਿਹੜੀ ਕਿਹੜੀ ਸਬਜ਼ੀ ਨੇ ਸਾਰੀ ਸਬਜ਼ੀਆਂ ਕੀ ਹੁੰਦੀ ਮੈਸ਼ ਹੋ ਜਾਂਦੀਆਂ ਸਾਂਬਰ ਲੈ ਲਓ, ਪਾਓ ਭਾਜੀ ਲੈ ਲਓ ਦਿਨ ਚ ਤੁਸੀਂ ਹਫ਼ਤੇ ਚ ਬਨਾ ਸਕਦੇ ਹੋ, ਉਹਦੇ ਚ ਕੀ ਹੈਗੇ ਸਾਂਬਰ ਤੇ ਉਹਦੇ ਚ ਭਾਜੀ ਚ, ਇਹਨਾਂ ਦੋਨਾਂ ਚ ਜਿਹੜੀ ਅਹ ਸਬਜ਼ੀ ਦੀ ਵੈਲਿਊ ਨਾ, ਸਬਜ਼ੀਆਂ ਬਹੁਤ ਜ਼ਿਆਦਾ ਹੈਗੀਆਂ ਨੇ ਤੁ ਉਹਨੂੰ ਮੈਸ਼ ਕਰ ਦਿੰਦੀ ਹਾਂ ਪਤਾ ਨੀ ਲੱਗਦਾ। ਮਿਕਸ ਸਬਜ਼ੀਆਂ ਹੁੰਦੀਆਂ ਨੇ
ਸ ਸਬੀਆਂ
ਸ਼ੌਕ ਸ਼ੁਕ ਨਾਲ ਵੀ ਖਾਂਦੇ ਨੇ ਕਿ ਹਾਂ, ਪਾਓ ਭਾ ਜੇ ਬਣਾਈਏ ਸਾਂਬਰ ਬਣਾਇਆ। ਇਡਲੀ ਸਾਂਬਰ ਏ, ਬੱਚੇ ਸ਼ੌਕ ਨਾਲ ਖਾਂਦੇ ਨੇ।
ਸ਼ੌਕ ਨਾਲ, ਇਟਲੀ ਦਿਨ ਚ ਇਵੇਂ ਖਾ ਲੈਂਦੀ ਐ।
ਹਾਂ ਹਾਂ, ਬਸ ਕਿਉਂਕਿ ਦੇਖੋ ਫਲ-ਫਰੂਟ, ਦਹੀ ਹੋ ਗਈ ਦੁੱਧ ਹੋ ਗਿਆ ਹੈਨਾ, ਪਨੀਰ ਹੋ ਗਿਆ, ਇਹਨਾਂ ਚ ਕੀ ਹੁੰਦਾ ਪ੍ਰੋਟੀਨ ਹੁੰਦਾ ਜੇ ਪੁੱਛਦੇ
ਹਮ-ਹਮ, ਜਿਵੇਂ ਕੋਈ ਦੱਸਦੇ ਨੇ ਨਾ ਪ੍ਰੋਟੀਨ ਇੱਕ ਜਿਵੇਂ ਪ੍ਰੋਟੀਨ ਸ਼ੇਕ ਵਗੈਰਾ ਬਣਾਓ ਓ ਦਿਓ। ਬੀ ਉਹਦੇ ਨਾਲ ਵੀ ਬੱਚੇ ਦੀ ਹੈਲਥ ਹੁੰਦੀ ਹੈ, ਵਧੀਆ ਹੁੰਦੀ ਹੈ।
ਖੋ, ਬੱਚਿਆਂ ਨੂੰ ਪ੍ਰੋਟੀਨ ਸ਼ੇਕ ਕਿਉਂਕਿ ਦੇਖੋ ਹਲੇ ਤਾਂ ਉਹਨਾਂ ਚ ਪਤਾ ਨਹੀਂ ਕੀ-ਕੀ ਮਿਲਿਆ ਹੁੰਦਾ ਵੱਡਿਆਂ ਵਾਸਤੇ ਮੈਂ ਤੁਹਾਨੂੰ ਪਰ ਕਰਾਂਗੇ, ਬੱਚਿਆਂ ਨੂੰ ਤੁਸੀਂ ਨੈਚੁਰਲ ਚੀਜ਼ਾਂ ਹੀ ਦਿਓ ਜਿਵੇਂ ਮੰਨ ਲਓ ਸ਼ੇਕ ਵਗੈਰਾ ਬਨਾਨਾ ਸੇ਼ ਫਲ ਫਰੂਟ ਵਗੈਰਾ ਪਨੀਰ ਹੋ ਗਿਆ, ਦਹੀਂ ਵਗੈਰਾ ਪ੍ਰੋਟੀਨ ਹੀ ਤੇ ਕਾਫੀ ਅੱਛਾ ਹੈ, ਫੈਟ ਨੂੰ ਵਧਾਣ ਆਸਤੇ। ਹੋਰ ਜਿਵੇਂ ਮੰਨ ਲਓ ਅਗਰ ਇਹ ਨੂੰ, ਕਿਉ ਕੀ ਦੇਖੋ
ਦਿ ਬੰਦਾ ਜਮਾਵੇ, ਬਾਹਰ ਦੀ ਦੀ ਜਿਹੜੀ ਮਾਰਕੀਟ ਲਿਆਂਦੇ ਆ ਉਹ ਤੇ ਉਹਨਾਂ ਨੇ ਉਹ ਮੂੰਹ ਪਾ ਕੇ ਪ ਪਾਊਡਰ ਨਾਲ ਦੁੱਧ ਬਣਾ ਕੇ ਉਹਦੇ ਹੀ ਜਮਾਈ ਹੁੰਦੀ ਹੈ। ਘਰ ਦਾ ਤਾਂ ਸਾਨੂੰ ਪਤਾ ਹੁੰਦਾ ਨਾ। ਵੀ ਉਹ ਵੀ ਹਾਂ ਵੀ ਆਹ ਅਸੀਂ ਦੁੱਧ ਹੀ ਬਣਾਈ ਆ। ਇਹਦੇ ਚ ਕੁਛ ਵੀ ਕੋਈ ਪਾਊਡਰ ਨੀ ਮਿਕਸ ਕੀਤਾ ਹੋਇਆ। ਕੋਈ ਹਨਾ
ਤੇ ਜੇ ਦੇਖੋ ਆਲੂ ਤੇ ਹਰ ਇੱਕ ਬੱਚਾ ਖਾ ਲੈਂਦਾ। ਆਲੂ- ਸ਼ਕਰਕੰਦੀ ਵਗੈਰਾ ਹੋ ਗਈ। ਐਨਾਂ ਨੂੰ ਏਹ ਸਭ ਦਿਓ ਇਹ ਵੀ ਕਾਫੀ ਅੱਛੇ ਹੁੰਦੇ ਨੇ। ਹੋਰ ਜਿਵੇਂ ਮੰਨ ਲਓ ਤੁਸੀਂ ਸਨੈਕ ਦੇਖੋ ਸ਼ਾਮੀ ਬੱਚਿਆਂ ਨੂੰ ਮਾਣ ਕਰਦਾ ਨਾ, ਚਟਪਟੀ ਚੀਜ਼ਾਂ ਖਾਣ ਦਾ। ਤੁਸੀਂ ਕੀ ਕਰੋ ਪਨੀਰ ਸੋਟੇ ਕਰਕੇ ਦੇ ਦੋ ਇਹਨੂੰ ਨੂਨ ਤੇ ਕਾਲੀ ਮਿਰਚ ਪਾ ਕੇ ਦੋ ਤੇ ਪਨੀਰ ਦੇ ਦੋ ਪੀਨਟ ਬਟਰ ਲੈ ਆਓ ਚੋਕਲੇਟ ਪੀਨਟ ਬਟਰ ਵੀ ਆਂਦਾ ਐ, ਉਹ ਜੋ ਕਿ ਕਾਫੀ ਅੱਛਾ ਹੈ। ਤੇ ਨਾਲੇ ਬਰਾਊਨ ਬਰੈਡ ਲੈ ਕੇ ਆਨਾ। ਕਿਉਂਕਿ ਜੇੜਾ ਵਾਈਟ ਬ੍ਰੈਂਡ ਹੁੰਦਾ ਏ ਨਾ, ਉਹਦੇ ਹੁੰਦਾ ਮੈਦਾ ਜੋ ਕਿ ਅੱਛਾ ਨਹੀਂ ਹੈ। ਸਿਹਤ ਆਸਤੇ ਬੱਚਿਆਂ ਦੀ ਤਾਂ ਸਪੈਸ਼ਲ ਬਰਾਊਨ ਬ੍ਰੈਡ ਲੈਓ ਤੇ ਪੀਨਟ ਬਟਰ ਲੈ ਲਓ ਚੋਕਲੇਟ ਵਾਲਾ, ਉਹ ਗ ਕੇਦੇਓ ਬੱਚੇ ਸ਼ੌਂਕ ਨਾਲ ਖਾਣਗੇ।
ਹਾਂ, ਵ ਵਾਈਟ ਬ੍ਰੈਡ ਦਾ ਤੇ ਇਹ ਹੁੰਦਾ ਹੈ ਨਾ ਜਦੋਂ, ਵਾਈਟ ਬ੍ਰੈਡ ਜਦੋਂ ਵੀ ਖਾਂਦੀ ਹੈ ਨਾ ਇਹਨੂੰ ਕੌਂਸਟੀਪੇਸ਼ਨ ਹੋ ਜਾਂਦੀ ਹੈ।
ਹਾਂ, ਬਸ ਕਿਓਂ ਕਿ ਮੈਦਾ ਹੁੰਦਾ ਏ ਸੁ ਹਾਂ ਹਾਂ, ਉਹੀ ਤੁਸੀਂ ਯੂਸ ਕਰੋ ਤੇ ਜਿਵੇਂ ਘਰ ਅਪ ਆਪਾਂ ਘੀ ਵਗੈਰਾ ਕੱਢਦੇ ਹਾਂ ਹਨਾ ਘੀ ਘਰੇ ਹੀ ਕੱਢ ਦੋ ਤੁਸੀਂ ਜਾਂ ਬਜ਼ਾਰੋਂ ਲੈ ਕੇ ਆਉਂਦੇ ਹੋ?
ਨਹੀਂ, ਇਹ ਘਰ ਵੀ ਕੱਢ ਲਈਦਾ ਜੋ ਜਿਵੇਂ ਮਲਾਈ ਕੱਢੀ ਦੀ ਹੈ ਤੇ ਥੋੜਾ ਬਹੁਏ ਤੇ ਅਸੀਂ ਬਜਾਰੋਂ ਹੀ ਲੈ ਆਈਦਾ।
ਅੱਛਾ, ਅੱਛਾ ਹਾਂ ਘੀ ਦੇਖੋ ਘੀ ਜੇ ਤੁਸੀਂ ਦਾਲ ਵਗੈਰਾ ਬਣਾਉਂਦੇ ਹੋ ਹਨਾ ਸਬਜ਼ੀਆਂ ਥੋੜ੍ਹਾ ਜਿ ਪਰ ਉਹਦੇ ਘੀ ਪਾ ਕੇ ਦੇ ਦਿਆ ਕਰੋ ਮਿਕਸ ਕਰਕੇ ਬੱਚੇ ਨੂੰ ਪਤਾ ਵੀ ਨੀ ਲੱਗਣਾ ਜੇ ਬੱਚਾ ਨਹੀਂ ਖਾਂਦਾ ਘੀ ਅਗਰ ਜੇ ਬੱਚਾ ਸ਼ੌਕ ਨਾਲ ਖਾਂਦੇ ਘੀ ਯਾ ਮੱਖਣ, ਤਾਂ ਤੁਸੀਂ ਉਹਨੂੰ ਘੀ, ਮੱਖਣ ਵੀ ਜ਼ਰੂਰ ਦਿਓ।
ਹੂੰ, ਹੂੰ।
ਹਾਂ, ਜੇ ਅਗਰ ਦੇਖੋ ਨੋਨ ਵੈਜ ਵੀ ਖਾ ਲੈਂਦੇ ਹੋ ਤੁਸੀਂ, ਅਗਰ ਬੱਚਾ
ਜਿਆਦਾ ਜਿਵੇਂ ਕਹਿੰਦੇ ਨਾ ਵਿ ਆਇਲ ਵਗੈਰਾ ਵੀ ਨਹੀਂ ਦੇਣਾ ਚਾਹੀਦਾ ਬੱਚੇ ਨੂੰ ਜੇ ਚਿਕਨਾਈ ਵਾਲੀ ਚੀਜ਼ਾਂ ਬੀ ਜਿਵੇਂ ਲੀਵਰ ਤੇ ਫੈਟ ਚੜ੍ਹਦਾ ਏ, ਹਾਂਜੀ।
ਖੋ ਤੁਸੀਂ ਜਦੋਂ ਵੀ ਸਬਜ਼ੀ ਬਣਾਦੇ ਹੋ ਨਾ, ਮੈਂ ਤੇ ਇਹੀ ਪ੍ਰੈਫਰ ਕਰਾਂਗੀ ਭਾਵੇਂ ਬੱਚੇ ਲਈ ਹੈ, ਭਾਵੇਂ ਤੁਹਾਡੇ ਆਪਣੇ ਲਈ ਹੈ, ਭਾਵੇਂ ਬਜ਼ੁਰਗ ਲਈ ਹੈ, ਤੇਲ ਦੀ ਮਾਤ ਤਾਂ ਹਮੇਸ਼ਾ ਹੀ ਘੱਟ ਰੱਖੋ। ਇੱਕ ਜਾਂਦੋ ਚਮਚ ਪਾਓ। ਤੁਸੀਂ ਤੇਲ ਬਸ ਉਹਨੂੰ ਇਹ ਸੂਟ ਉਹਦੇ ਤੇ ਤੜਕਾ ਲਗਾਓ ਲੱਗ ਜਾਂਦਾ ਆਰਾਮ ਨਾਲ ਲੱਗ ਜਾਂ ਜਾਂਦਾ ਕਦੇ-ਕਦੇ ਹੁੰਦੇ ਕਿ ਜੇ ਅਸੀਂ ਤੜਕਾ ਲਗਾ ਰੇ ਟਮਾਟਰ ਪਾਣ ਤੋਂ ਬਾਅਦ ਨਾ ਉਹ ਚਿਪਕਦਾ ਏ ਤੇ ਤੁਸੀਂ ਕੀ ਕਰੋ। ਪਾਣੀ ਪਾ ਕੇ ਉਹਨੂੰ ਕਰੋ ਉਹ ਛਿਪਕੇਗਾ ਵੀ ਨੀ ਤੇ ਤੁਹਾਡਾ ਬਿਲਕੁਲ ਘੱਟ ਅਮਾਊਂਟ ਚ ਵੀ ਬਨੇਗਾ।
ਅੱਛਾ-ਅੱਛਾ।
ਹੋਰ ਜਦ ਮੰਨ ਲਓ ਕਿ ਤੁਹਾਡਾ ਬੱਚਾ ਜਾਂ ਤੁਸੀਂ ਖਾਸ ਨੋਨ-ਵੈਜ ਵੀ ਖਾ ਲੈਂਦੇ ਹੋ। ਤੁਸੀਂ ਮੀਟ ਦਾ ਯੂਜ ਕਰੋ। ਮੀਟ ਖਾਓ ਜਾ ਅੰਡੇ ਖਾਓ ਐ ਸਭ ਚੀਜ਼ਾਂ ਵੀ ਕਾਫੀ ਅੱਛੀ ਆਉਂਦੇ ਮਸਲ ਵਧਾਂਦੀਆਂ ਨੇ ਜੇ ਮਸਲ ਵੱਧ ਰਹੇ ਤੇ ਕਾਫੀ ਅੱਛਾ।
ਓ ਤੇ ਖਾ ਲੈਂਦੇ ਨੇ ਨੋਨ-ਵੈਜ ਵਗੈਰਾ ਤੇ ਆਂਡੇ ਵਿੱਚ ਵੀ ਕਹਿੰਦੇ ਨੇ ਕਾਫੀ ਪ੍ਰੋਟੀਨ ਹੁੰਦਾ ਏ
ਹਾਂ ਹਾਂ ਅਂਡੇ ਖਵਾਓ ਤੁਸੀਂ, ਕਿਉਂਕਿ ਪ੍ਰੋਟੀਨ ਵਗੈਰਾ ਦੀ ਜ਼ਿਆਦਾ ਮਾਤਰਾ ਇਹਦੇ ਚ, ਸੋ ਕਿ ਕਾਫੀ
ਇਹ ਸੋਇਆਬੀਨ ਵੀ ਤੇ ਕਹਿੰਦੇ ਨੇ ਨਾ, ਸੋਇਆਬੀਨ ਦੀ ਜਿਹੜੀਆਂ ਬੜੀਆਂ ਹੁੰਦੀਆਂ ਨੇ ਉਹਦੇ ਲਈ ਕਹਿੰਦੇ ਅਸੀਂ ਉਹ ਬਣਾ ਲਈਏ, ਬੀ ਅਹ ਸੋਇਆ ਦੇ, ਫੇਰ ਔ ਹੁਂਦੇ ਨ
ਤੁ
ਹਾਂ ਸੋਇਆ ਚਿਲੀ ਹੋ ਗਈ, ਕਬਾਬ ਸੋਇਯ ਦੇ ਬਣ ਜਾਂਦੇ ਨੇ, ਉਹ ਵੀ ਬੱਚੇ ਜਿਵੇਂ ਸਨੈਕ ਫਿਰ ਤੇ ਹੋਰ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ
ਹਾਂ ਬਿਲਕੁਲ ਬਿਲਕੁਲ, ਹੋਰ ਜੰਕ ਫੂਡ ਵਗੈਰਾ ਤੋਂ ਦੂਰ ਰੱਖੋ ਬੱਚਿਆਂ ਨੂੰ, ਕਿਉਂਕਿ ਮੈਂਦਾਂ ਜਿਵੇੰ ਸਮੋਸਾ, ਪੀਜ਼ਾ ਪਤਾ ਨੀ ਤਲੀਆਂ ਵਗੈਰਾ ਚੀਜ਼ਾਂ ਹੁੰਦੀਆਂ ਹਨ, ਤਲੀ ਬੁਲੀ ਚੀਜ਼ਾਂ ਹੁੰਦੀਆਂ ਨੇ
ਨਹੀਂ ਉਹ ਤੇ ਅਸੀਂ ਬਹੁਤ ਘੱਟ ਹੀ ਅਸੀਂ ਖੁਦ ਹੀ ਬਹੁਤ ਘੱਟ ਖਾਂਣੀ, ਬਹੁਤ ਹੀ ਘੱਟ ਖਾਂਦੇ ਹਾਂ ਅਸੀ ਖੁਦ ਵੀ ਆ
ਹਾਂ ਬਿਲਕੁਲ ਠੀਕ ਹੈ, ਕਿਉਂਕਿ ਦੇਖੋ ਬਾਜ਼ਾਰ ਦਾ ਖਾਵਾਂਗੇ ਤਾਂ ਦੇਖੋ ਨੌਰਮਲ ਗੱਲ ਹੈ ਪੇਟ ਖ਼ਰਾਬ ਹੀ ਹੁੰਦਾ, ਕਿਉਂਕਿ ਪਤਾ ਨਹੀਂ ਕਿ ਕਿਹੜਾ ਯੂਜ ਕਰਦੇ ਨੇ ਤੇਲ, ਕਿਹੜੀਆਂ ਚੀਜ਼ਾਂ ਯੂਜ ਕਰਦੇ ਨੇ ਕੁਛ ਪਤਾ ਨੀ ਸਾਨੂੰ, ਕਿਉਂਕਿ ਦੇਖੋ ਉਹ ਤਾਂ ਸਸਤੀਆਂ ਚੀਜ਼ਾਂ ਹੀ ਯੂਜ ਕਰਨਗੇ, ਔ ਅਸੀਂ ਉਹੀ ਖਾ ਰਹੇ ਹਾਂ ਫੇਰ ਸਾਡੀ ਤੇ ਆਪੇ ਸਿਹਤ ਖ਼ਰਾਬ ਹੋਣੀ ਹੈ ਨਾ
ਹਾਂ
ਔਰ ਦੇਖੋ ਤੁਸੀਂ ਖਾਣ ਤੋਂ ਪਹਿਲਾਂ ਦੇਖੋ ਹੁੰਦਾ ਨਾ ਕਿ, ਜਿਵੇਂ ਰੋਟੀ ਖਾਈ ਹੈਨਾ ਜਦੋਂ ਵੀ ਰੋਟੀ ਖਾਣ ਲੱਗੋ, ਤੁਸੀਂ ਉਸ ਤੋਂ ਪਹਿਲੇ ਪਾਣੀ ਨੀ ਪੀਣਾ, ਯ ਤੁਸੀਂ ਖਾਂਦੇ ਟਾਈਮ ਵੀ ਪਾਣੀ ਨੀ ਪੀਣਾ, ਰ ਜਦੋਂ ਖਾ ਰੋ ਰੋਟੀ ਖਾ ਲਈ ਏ, ਉਸ ਤੋਂ ਵੀ ਅੱਧੇ ਘੰਟੇ ਰੋਕ ਕੇ, ਤੁਸੀਂ ਉਸ ਤੋਂ ਬਾਅਦ ਪਾਣੀ ਪੀਣਾ
ਹਾਂ ਹਾਂ
ਹੋਰ ਦੇਖੋ ਪੂਰੀ ਨੀਂਦ ਬੱਚੇ ਨੂੰ ਕ ਕੇ ਪੂਰੀ ਨੀਂਦ ਲਈ, ਕਿਉਂਕਿ ਸਰੀਰ ਦੀ ਥਕਾਵਟ ਵੀ ਬੱਚੇ ਹੁਣ ਦੇਖੋ ਘੁੰਮਦੇ ਫਿਰਦੇ, ਬੱਚੇ ਤਾਂ ਵੈਸੇ ਵੀ ਛੋਟਾ ਬੱਚਾ ਅਗਰ ਹੋਏ ਦਾ ਰਹਿੰਦਾ ਪੂਰੇ ਦਿਨ ਘਾਰ, ਕਦੇ ਕੁਛ ਕਰ ਰਿਹਾ ਕਦੇ ਕੁਛ ਕਰ ਰਿਹਾ ਕੋਈ ਕਦੀ ਕੋਈ ਐਕਟੀਵਿਟੀ ਕਰ ਰਿਹਾ ਹੈ, ਤੇ ਬੱਚੇ ਦੀ ਪੂਰੀ ਨੀਂਦ ਵੀ ਅੱਛੀ, ਦੇਖੋ ਪੂਰੀ ਗਹਿਰੀ ਨੀਂਦ ਸੱਤ ਅੱਠ ਘੰਟੇ ਦੇ ਬੱਚੇ ਨੂੰ ਲੈਣੀ ਹੀ ਚਾਹੀਦੀ ਏ।
ਹਾਂਜੀ, ਉਹ ਤੇ ਹੈ ਹੀ ਕਿਉਂਕਿ ਸਾਰਾ ਦਿਨ ਖੇਲਦੇ ਰਹਿੰਦਾ ਹੈ, ਕਿ ਥੱਕ ਜਾਂਦਾ ਹੈ ਸਰੀਰ ਬੱਚੇ ਦਾ ਤੇ ਅਹ, ਫਿਰ ਜੇ ਨੀਂਦ ਨਹੀਂ ਪੂਰੀ ਹੋਏਗੀ ਤੇ ਫੇਰ ਬੱਚਾ ਕਹਿੰਦਾ, ਕੋਈ ਅਗਰ ਕੋਈ ਕੰਮ ਸਕੂਲ ਦਾ ਕੰਮ ਕਰੋ ਜਾਂ ਕੁਛ, ਮੈਨੂੰ ਨੀਂਦ ਆ ਰਹੀ ਹੈ, ਨੀਂਦ ਆਾਰੀ ਫਿਰ ਸਵੇਰੇ ਉੱਠਦੇ ਵੀ ਨਹੀਂ ਜਲਦੀ, ਹਾਂ ਉਹ ਤੇ ਹੈ ਹੀ ਹੈ ਗੱਲ।
ਹੋਰ ਜੇ ਦੇਖੋ ਤੁਸੀਂ ਆਪਣੇ ਤੁਸੀਂ ਆਪਣਾ ਵੇਟ ਗੇਨ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਲਗਾਤਾਰ ਜਿਵੇਂ ਹੋ ਗਿਆ
ਹਾਂ
ਕੀ ਕਹਿੰਦੇ ਨੇ, ਤੁਸੀਂ ਉਹ ਕੋਈ ਦੇਖੋ ਹੋ ਗਿਆ ਤਾਂ ਤੁਸੀਂ ਉਹ ਜੁਆਇਨ ਕਰ ਲੋ, ਜਿੰਮ ਕਿਉਂਕਿ ਜਿੰਮ ਦੋਨਾਂ ਲਈ ਹੈਗਾ ਹੈ ਜੇ ਤੁਸੀਂ ਵੇਟ ਘੱਟ ਕਰਨਾ, ਜਾਂ ਜੇ ਤੁਸੀਂ ਵੇਟ ਵਧਾਉਣਾ ਦੋਨਾਂ ਲਈ ਜਿੰਮ ਕਾਫ਼ੀ ਵਧੀਆ ਹੈ ਤੁਸੀਂ ਵੀ ਜਿੰਮ ਜਾਣਾ ਸ਼ੁਰੂ ਕਰ ਦੋ, ਕਿ ਮੈਂ ਥੋੜਾ ਆਪਣਾ ਵੇਟ ਵਧਾਉਦਾ ਮੇਰਾ ਥੋੜਾ ਘੱਟ ਵੇਟ ਹੈਗਾ ਫਿਰ ਵਜ਼ਨ ਉਠਾਓਗੇ ਉੱਥ ਤੁਸੀਂ ਮਤਲਬ ਮਸਲ ਵੱਧਣਗੀਆਂ ਨਾ, ਤੇ ਜਦੋਂ ਮਸਲ ਵੱਦੀ ਨੇ ਨਾ ਤਾਂ ਫੇਰ ਉਹੀ ਦੇਖੋ ਜੇ ਮਸਲ ਉਹਦੇ ਚ ਵੀ ਹੁੰਦਾ ਹੈ, ਜੇ ਤੁਸੀਂ ਪਤਲਾ ਹੋਣਾ ਤਾਂ ਵੀ ਉਹਦੇ ਚ ਮਸਲ ਚਾਹੀਦੀਆਂ ਨੇ, ਜੇ ਤੁ ਵੱਡ ਅਹ ਵਧਾਣਾ ਆਪਣਾ ਵੇਟ, ਤਾਂ ਲਈ ਮਸਲ ਤਾਂ ਦੇਖੋ ਜ਼ਰੂਰੀ ਹੈਗੀ ਵਧਾਣੀ ਆ
ਹਾਂ ਫਿਰ ਉਹਦੇ ਅਕੋਰਡਿੰਗ ਹੀ ਉਹ ਫਿਰ ਸਾਨੂੰ ਡਾਇਟ ਦਸਦੇ ਨਾ ਵੀ ਅਸੀਂ ਮ ਚੱਲ ਜੇ ਅਸੀਂ ਆਪਣਾ ਵੇਟ ਗੇਨ ਕਰਨਾ ਹੈ, ਤੇ ਅ ਉਸ ਹਿਸਾਬ ਨਾਲ, ਅਗਰ ਅਸੀਂ ਲੂਜ ਕਰਨਾ ਹੈ ਤੇ ਉਹ ਡਾਇਟ ਉਹ ਦੇਣਗੇ ਜਿਹਦੇ ਜੇ, ਵੀ ਫੈਟ ਘੱਟ ਹੋਵੇ
ਹਾਂ ਹਾਂ ਬਿਲਕੁਲ
ਹਾਂ
ਚਲੋ
ਹਾਂ ਹੋਰ ਜਿਵੇਂ ਹੁੰਦਾ ਹੈ ਵੀ ਸਾਡੇ ਵਾਸਤੇ ਜਿਵੇਂ ਘਰ ਵਿੱਚ ਵੀ! ਪ੍ਰੋਟੀਨ ਸ਼ੇਕ, ਇੱਕ ਜਿਵੇਂ ਬਣ ਜਾਂਦੇ ਨੇ! ਉਹ, ਕੋਈ ਜਿਵੇਂ ਤੁਸੀਂ। ਜਿਹੜੇ ਸਾਡੇ ਵੱਡਿਆਂ ਵਾਸਤੇ ਉਹ ਵੀ ਬਣਾਉਣਾ ਸ਼ੇਕ ਹੀ ਪੀਨ।
ਨਹੀਂ ਦੇਖੋ ਜੇ ਪ੍ਰੋਟੀਨ ਜਿਵੇਂ ਤੁਸੀਂ ਜਿੰਮ ਜਾਓਗੇ ਤਾਂ ਪ੍ਰੋਟੀਨ ਸ਼ੇਕ ਉਹ ਆਪੇ ਤੁਹਾਨੂੰ ਪ੍ਰੈਫਰ ਕਰਨਗੇ। ਜੇਮ ਦਾ ਟ੍ਰੇਨਰ ਹੋਏਗਾ।
ਹ
ਤੇ ਤੁਸੀਂ ਜਿਮ ਤੋ ਮਿਲੇਗਾ ਪ੍ਰੋਟੀਨ ਸ਼ੇਕ ਤੁਸੀਂ ਉਹ ਬਣਾ ਕੇ ਪੀਓ ਆਪਣਾ ਵੱਡਿਆਂ ਲਈ। ਬੱਚੇ ਨੂੰ ਤੁਸੀਂ ਉਹਦੇਰ ਤਾਂ ਬੇਨਣਾ ਸ਼ੈਕੇ ਬੇਨਾ ਕੇ।
ਹਮ ਹਮ।
ਹਾਂਜੀ ਚਲੋ ਠੀਕ ਹੈ, ਜੀ ਓਕੇ।
ਠੀਕ ਹੈ, ਅੱਛਾ, ਹਾਂਜੀ, ਤੁਾਨੂੰ ਸਤਿ ਸ਼੍ਰੀ ਅਕਾਲ।